ਸਾਸੀ ਅਕਾਲ ਜੀ। ਵਧੀਆ-ਵਧੀਆ। ਤੁਸੀਂ ਠੀਕ ਓ?
ਬਸ ਜੀ ਵਧੀਆ ਚੜ੍ਹਦੀ ਕਲਾ। ਹੋਰ ਜੀ ਤੁ ਠੀਕ ਹੋ ਸੇਤਾ ਕੈਮ ਨੇ?
ਹਾਂਜੀ, ਹਾਂਜੀ। ਹੋਰ, ਤੁਹਾਡੇ ਘਰ ਸਭ ਠੀਕ ਨੇ?
ਹਾਂਜੀ, ਘਰ ਦੇ ਸਾਰੇ ਵਧੀਆ ਜੀ।
ਵਧੀਆ ਗੱਲ ਆ। ਮੈਂ ਬਸ, ਹੁਣੇ ਫਰੀ ਹੋ ਕੇ ਈ ਬੈਠੀ ਸੀ।
ਅੱਛਾ ਜੀ। ਠੀਕ ਐ, ਠੀਕ ਐ ਚਲੋ ਵਧੀਆ।
ਬਾਕੀ ਤੁਸੀਂ ਓ ਮੂਵੀ ਵੇਖੀ ਆ? ਇੱਕ ਨਵੀਂ ਚੱਲੀ ਆ ਅੱਜ-ਕੱਲ ਸਤਲੁਜ।
ਸਤਲੁਜ ਵੀਰ ਜੀ
ਹੋਈ ਆ ਉਹ ਦੀ ਦਿਲਜੀਤ ਦੀ ਬਟ ਹੁਣ ਰਿਮੂਵ ਹੋ ਗਈ ਆ ਫਿਰਓਟੀ ਪਟਫੋਮ ਤੋਂ ਨਾ। ਹਾਂਜੀ, ਹਾਂਜੀ। ਅੱਛਾ, ਆਹ ਦੱਸੋ ਤੁਹਾਡੀ ਫੇਵਰੇਟ ਮੂਵੀ ਕਿਹੜੀ ਐ ਵਸੇ?
ਫੇਵਰੇਟ ਤਾਂ ਦੇਖੋ, ਕੋਈ ਵੀ ਅਗਰ ਜਿਹੜੀ ਅੱਛੀ ਲੱਗੇ ਦਿਲ ਨੂੰ ਉਹੀ ਦੇਖੀ ਦੀ ਐ।
ਅੱਛਾ ਜੀ। ਬਟ ਫੇਰ ਵੀ ਇੱਕ ਹੁੰਦੀ ਆ ਨਾ ਵਧੀਆ ਚੋਇਸ ਹੁੰ ਪੰਜਾਬੀ ਠੀਕ ਐ ਜੀ, ਠੀਕ ਜੀ।
ਪੰਜਾਬੀ 'ਚ ਬੈਸਟ ਸਭ ਤੋਂ ਬੈਸਟ ਮੇਰੀ ਪਿਚਰ ਹੈ। ਚੜ੍ਹਦੀ ਇੱਕ ਤਾਂ ਉਹ ਦੀ ਆਈ ਸੀ। ਪਿੱਛੇ ਅਰਦਾਸ ਪਿਚਰ ਵੀ ਆਈ ਸੀ।
ਹਾਂਜੀ ਹਾਂਜੀ ਉਹ ਬੜੀ ਵਧੀਆ ਮੂਵੀ ਆ ਉਹ
ਠੀਕ ਹੈ ਓਰ ਰਬ ਦਾ ਰੇਡੀਓ ਵੀ ਇਤਨੀ ਅੱਛੀ
ਰੱਬ ਦਾ ਰੇਡੀਓ ਬਹੁਤ ਵਧੀਆ ਜੀ
ਰੱਬ ਦਾ ਰੇਡੀਓ ਤਿੰਨੋ ਹੀ ਵਧੀਆ ਮਤਲਬ ਅਸੀਂ ਫੈਮਿਲੀ ਦੇ ਨਾਲ ਬੈਠ ਕੇ ਦੇਖ ਸਕਦੇ ਹਾਂ
ਹਾਂ ਇਹ ਹੈ ਕਿ ਪੰਜਾਬੀ ਮੂਵੀ 'ਚ ਸਾਰੀ ਆਪਾਂ ਘਰੇ ਬਹਿ ਕੇ ਫੈਮ ਫੈਮਿਲੀ ਚ ਬੈਠ ਕੇ ਆਪਾਂ ਦੇਖ ਸਕਦੇ ਹਾਂ ਮੂਵੀ ਉਹ ਪੰਜਾਬੀ ਦੀ ਸਾਰੀ ਮੂਵੀਜ਼ ਅੱਛੀਆਂ ਨੇ ਹਾਂਜੀ ਹਾਂਜੀ ਪਤਾ ਕੀ ਵੱਲ ਗੈਰਟੀ ਨਹੀਂ ਹੈ ਬਿਲਕੁਲ ਯ ਲੈਂਗੁਏਜ ਹੁੰਦੀ ਆ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਬੋਲੀਵੁੱਡ ਨਾਲੋਂ ਤਾਂ ਪੰਜਾਬੀ ਦੀ ਫਿਲਮਾਂ ਬਹੁਤ ਬੈਸਟ
ਬਹੁਤ ਜ਼ਿਆਦਾ ਅੱਛੀ ਹੈ ਮਤਲਬ ਫਿਲਹਾਲ ਤਾਂ ਸਾਨੂੰ ਤਾਂ ਪੰਜਾਬੀ ਦੀ ਹੀ ਟੈਸਟ ਲੱਗਦੀ ਹੈ। ਇੱਕ ਤਾਂ ਦੇਖੋ ਅਸੀਂ ਫੈਮਲੀ ਦੇ ਨਾਲ ਪੂਰੇ ਬੈਠ ਕੇ ਦੇਖ ਸਕਦੇ ਹਾਂ। ਇੱਕ ਅਸੀਂ ਆਪਣੇ ਬੱਚਿਆਂ ਨੂੰ ਵੀ ਦਿਖਾ ਸਕਦੇ ਹਾਂ ਕੀ ਇਹ ਪਿਕਚਰ ਹੈ।
ਸਕਦੇ ਹੋ ਤੁਸੀਂ ਸਹੀ ਗੱਲ ਹੈ ਜੀ ਬਿਲਕੁਲ
ਹਮ
ਔਰ ਬੋਲੀਵੁਡ ਦੀ ਤਾਂ ਪਿਕਚਰਸ ਬੇਕਾਰ ਹੈ।
ਆਹ ਉਹ ਬੇਕਾਰ ਹੀ ਆ ਸਟੋਰੀ ਉਹੀ ਕੋਪੀ ਕਰਦੇ ਆ ਵੋਲੀਵੁੱਡ ਤੋਂ ਮੁਵੀਜ਼ ਤੋਂ ਜਾਂ ਹੋਲੀਵੁੱਡ ਤੋਂ ਕਾਪੀ ਕਰ ਲੈਂਦੇ ਆ ਥੋੜੀ ਬਹੁਤੀ ਖੁਦ ਸਟੋਰੀ ਹੁੰਦੀ ਨੀ ਇਹਨਾਂ ਦੀ ਬਿਲਕੁਲ ਵੀ
ਹਾਂਜੀ।
ਹਾਂਜੀ।
ਪੰਜਾਬੀ ਦੀ ਦੇਖੋ ਦੇਖਣ ਵਿੱਚ ਵੀ ਅੱਛੀ ਹੈ ਇੱਕ ਅਸੀ ਫੈਮਿਲੀ ਨਾਲ ਦੇਖ ਸਕਦੇ ਹਾਂ। ਇੱਕ ਉਹ ਦੀ ਸਟੋਰੀ ਅੱਛੀ ਹੁੰਦੀ ਹੈ ਹਮ ਇੱਕ ਦੇਖੋ ਉਹਦੇ ਵਿੱਚ ਕਈ ਵਾਰੀ ਇਹ ਵੀ ਹੁੰਦਾ ਹੈ ਕਿ ਪਿੰਡਾਂ ਵਾਲੀ ਚੀਜ਼ਾਂ ਦੀ ਖਾਂਦੀਆਂ ਨੇ ਪਹਿਲੇ ਦੇ ਟਾਈਮ ਦੀ ਚੀਜ਼ਾਂ ਦੀਖਾਂਦੇ ਨੇ ਸਾਨੂੰ
ਹਾਂਜੀ -ਹਾਂਜੀ ਬਿਲਕੁਲ ਬਾਈਕ ਸਾਡੇ ਰੂਟਸ ਨੂੰ ਯਾਦ ਕਰਾਦੇ ਵੀ ਸਾਡੇ ਕੀ ਕੀ ਰੂਟਸ ਹੈ ਹਨਾ ਪਤਾ ਲੱਗਦਾ ਸਾਨੂੰ ਹੀ
ਪਰ ਬੋਲੀਵੁੱਡ ਵਿੱਚ ਇਹ ਸਭ ਚੀਜ਼ਾਂ ਨਹੀਂ ਆਂਦੀ
ਹਾਂਜੀ। ਐਸ ਕੰਪੇਅਰ ਟੂ ਹੋਲੀਵੁੱਡ ਦਾ ਦੇਖਦੇ ਹੋਲੀਵੁੱਡ ਕਿ ਨਹੀਂ
ਨਹੀਂ - ਨਹੀਂ ਮੈਂ ਨਹੀਂ ਦਿੱਤੀ
ਕੋਈ ਇੱਕ ਅੱਧੀ ਮੂਵੀ ਦੇਖ ਕੇ ਹੋਏ ਹੋਲੀਵੁੱਡ ਦੀ ਪੁਰਾਨੀ ਕੋਈ ਜਾਂ ਨਵੀ
ਨਹੀਂ- ਨਹੀਂ।
ਅੱਛਾ ਤੇ ਬੋਲੀਵੁੱਡ ਦੀ ਕਿਹੜੀ ਆ ਤੁਹਾਡੀ ਫੇਵਰੇਟ
ਬੋਲੀਵੁੱਡ ਦੀ ਤਾਂ ਦੇਖੋ ਕਾਫੀ ਨੇ ਪੁਰਾਣੀਆਂ ਜਿੱਦਾਂ ਹੋ ਗਈਆਂ ਅੱਜ ਕੱਲ੍ਹ ਤਾਂ ਨਹੀਂ ਅੱਛੀ ਆ ਰਹੀ ਪਿਕਚਰਸ
ਅੱਜ ਕੱਲ੍ਹ ਤਾਂ ਬੇਕਾਰ ਆਈ ਹ ਅਸੀਂ ਪੁਰਾਣੀ ਹੁੰਦੀ ਸੀ ਪਹਿਲਾਂ ਵਧੀਆ ਪਹਿਲਾਂ ਐਕਟਿੰਗ ਵਧੀਆ ਹੁੰਦੀ ਸੀ ਹਨਾ ਐਕ ਵੀ ਸਹੀ ਹੁੰਦੇ ਸੀਗੇ ਉਸ ਟੈਮ ਹੁਣ ਤਾਂ ਐਕਟਿੰਗ ਤੇ ਧਿਆਨ ਦੇ ਈ ਨੀ ਰਏ ਬਿਲਕੁਲ ਵੀ
ਹਾਂਜੀ
ਹਾਂ ਹੁਣ ਤਾਂ ਐਕਟਿੰਗ ਹੀ ਨਹੀਂੀ ਕਰ ਰਹੇ ਐਕਟਿੰਗ ਬੜੀ ਬੇਕਾਰ ਕਰ ਰਹੇ ਨੇ ਅੱਜ ਕੱਲ੍ਹ ਪਹਿਲਾਂ ਹੁੰਦੇ ਸੀਗੇ ਵਧੀਆ ਅਕਟਰ
ਪਹਿਲੇ ਐਕਟਰਸ ਵੀ ਅੱਛੇ ਹੁੰਦੇ ਸੀ ਦੇਖੋ ਪਹਿਲੇ ਅੱਛੀ ਪਿਕਚਰਸ ਵੀ ਔਦੀਂ ਸੀ। ਪਹਿਲੇ ਲਾਣਾ ਪਾਉਣਾ ਵੀ ਅੱਛਾ ਹੁੰਦਾ ਸੀ, ਅੱਜ ਕੱਲ੍ਹ ਉਹ ਚੀਜ਼ ਨਹੀਂ ਹੈ
ਤੇ ਹੋਰ ਕੀ ਕਹਿੰਦੇ ਆ ਆਪਣਾ ਤੁਸੀਂ ਓ ਵੇਖੀ ਐ? ਇੱਕ ਉਹ ਮੂਵੀ ਹੈ ਆਪਣਾ ਕੀ ਨਾਂ ਉਹਦਾ -ਹਾਂ ਅਰਦਾਸ-ਅਰਦਾਸ ਜੋ ਤਿੰਨ ਆਈ ਸੀ ਹਨਾ ਅਰਦਾਸ ਵਨ ਟੂ ਥ੍ਰਰੀ ਸਾਰੀ
ਹਾਂਜੀ ਅਰਦਾਸ ਦੇਖੋ ਕੁਛ-ਕੁਛ ਮੈਨੂੰ ਯਾਦ ਐ ਅਰਦਾਸ ਪਿਕਚਰ ਤਾਂ ਮੈਂ ਪੂਰੀ ਕੰਪਲੀਟਲੀ ਦੇਖੀ ਦੀ ਹੈ
ਅਰਦਾਸ ਤਾਂ ਬਹੁਤ ਵਧੀਆ ਮੂਵੀ ਹੈ ਸਿਖਾ ਸਿਖਾਉਦੇ ਬਹੁਤ ਕੁਝ ਹੈ ਮੂਵੀ ਚ ਨ
ਹਾਂ, ਦੇਖੋ ਉਹਦੇ ਵਿੱਚ ਕਿਤਨਾ ਹਾਂ ਉਹਦੇ ਵਿੱਚ ਗੁਰੂਆਂ ਦਾ ਕਿਤਨਾ ਦੱਸਿਆ ਗਿਆ ਹਰ ਮਤ ਕਿ ਹਰ ਇੱਕ ਉਹਦੇ ਵਿੱਚ ਅਗਰ ਉਹਦੇ ਵਿੱਚ ਲਾਈਨ ਵਗੈਰਾ ਲਿ ਕੀਤੀ ਹੈ ਕੁਛ ਵੀ ਉਹ ਗੁਰਬਾਣੀ ਚੋਂ ਲਿੱਤੀ ਗਈ ਹੈ। ਜਿਹੜੇ ਉਹ ਬੋਲਦੇ ਸੀਗੇ। ਉਹਦੇ ਵਿੱਚ ਇੱਕ - ਇੱਕ ਲਾਈਨ ਕਈ ਐਸੀੇ ਨੇ ਜਿਹੜੀ ਅਸੀਂ ਉਹਨਾਂ ਨੇ ਗੁਰਬਾਣੀ ਚੋਂ ਲਿੱਖੀਆਂ ਹੋਈਆਂ ਨੇ ਲਾਈਨਾਂ
ਹੂ ਸਹੀ ਗੱਲ ਹੈ
ਠੀਕ ਐ ਸਾਡੇ ਬੱਚਿਆਂ ਨੂੰ ਓਦੇ ਚੋਂ ਐਵੀ ਚੀਜ਼ ਸਿੱਖ ਸਿੱਖਣ ਨੂੰ ਮਿਲਦੀ ਸੀ ਔਰ ਉਹਦੇ ਵਿੱਚ ਸਭ ਤੋਂ ਵੱਡੀ ਚੀਜ਼ ਇਹ ਸੀ ਕਿ ਉਹਨਾਂ ਨੇ, ਰੱਬ ਉੱਤੇ ਭਰੋਸਾ ਕਰਨਾ ਸਿਖਾਇਆ ਸੀ
ਰੱਬ ਨਾਲ ਜੋੋੜ ਕੇ ਜੋੜਿਆ ਉਹਨਾਂ ਨੇ ਵਧੀਆ
ਹਾਂ ਰੱਬ ਨਾਲ ਜੋੜਿਆ ਔਰ ਉਸ ਤੋਂ ਬਾਅਦ, ਹਾਂ ਔਰ ਉਹਦੇ ਵਿੱਚ ਇੱਕ ਚੀਜ਼ ਇਹ ਵੀ ਦਿਖਾਈ ਸੀਗੀ ਕਿ ਬਈ ਕਈ ਬੰਦੇ ਜਿੱਦਾਂ ਵਿਸ਼ਵਾਸ ਨਹੀਂ ਕਰਦੇ ਰੱਬ ਉੱਤੇ ਉਹ ਚੀਜ਼ ਦਿਖਾਈ ਰਹੀ ਸੀ ਕਿ ਰੱਬ ਉੱਤੇ ਵਿਸ਼ਵਾਸ ਕਰਨਾ ਬਹੁਤ ਜ਼ਰੂਰੀ ਹੈ
ਵੀ ਜੇ ਆਪਾਂ ਰੱਬ ਨਾਲ ਜੁੜਾਂਗੇ ਉਹ ਸ਼ਕਤੀ ਬਹੁਤ ਹੈ ਰੱਬ ਚ ਜੇ ਬੰਦਾ ਬਿਲੀਵ ਕਰੇ, ਹਨਾ
ਬਲੀਵ ਕਰੇ ਤਾਂ ਬਹੁਤ ਸ਼ੱਕਤੀ ਰਬ ਵਿੱਚ ਅਗਰ ਦੇਖੋ ਸ ਸੱਚੇ ਦਿਲ ਨਾਲ ਮੰਗੋਗੇ ਤੁਸੀਂ ਦੇਖੋ ਸਾਨੂੰ ਅੱਜ ਨੀ ਮਿਲੇਗਾ ਕੱਲ ਨੀ ਮਿਲੇਗਾ ਹਾਂਜੀ। ਰੱਬ ਨਾਲ ਜੁੜੀਏ
ਹਾਂ ਜੇ ਆਪਾਂ ਚੰਗੇ ਕਰਮ ਕਰਾਂਗੇ ਕੱਲ੍ਹ ਨੂੰ ਚੰਗਾ ਕਰ ਫਲ ਵੀ ਮਿਲੂਗਾ ਯਾ ਅਗਲਾ ਜਿੰਨਮ ਵਧੀਆ ਹੋਊਗਾ ਹੈਨਾ
ਹਾਂ, ਦੇਖੋ -ਅੱਜ ਕੱਲ੍ਹ ਤਾਂ ਦੇਖੋ ਸਭ ਕੁਛ ਸਮਣੇ ਹੀ ਆ ਰਿਹਾ ਅਗਰ ਅਸੀਂ ਚੰਗਾ ਕਰਾਂਗੇ ਤਾਂ ਸਾਨੂੰ ਚੰਗਾ ਹੀ ਲੈਂਦੇ
ਸਹੀ ਗੱਲ ਹੈਗੀ ਬਿਲਕੁਲ ਵੀ ਬਿਲਕੁਲ
ਠੀਕ ਐ ਰੱਬ ਕਦੀ ਮਾੜਾ ਨੀ ਕਰਦਾ ਓ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਅੱਗੇ ਜਰੂਰ ਆਂਦਾ।
ਬਾ ਓਈ ਆ ਜੋ ਕਰਮਾਂ ਦਾ ਫਲ ਈ ਮਿਲਦਾ ਬੰਦੇ ਨੂੰ ਜੇ ਕਰਮ ਬੁਰੇ ਕੀ ਤੇ ਫਿਰ ਤਾਂ ਬੁਰਾ ਈ ਹੋਨਾ ਬੰਦੇ ਨਾਲ ਜੇ ਚੰਗੇ ਕੀਤੇ ਫਿਰ ਚੰਗਾ ਈ ਹੋਨਾ।
ਹੂੰ, ਹੁਨ ਰਬ ਦਾ ਰੇਡੀਓ ਪੀਚਰ ਸੀ ਉਦੇ ਚ ਵੀ ਦੇਖੋ ਕਈ ਪੁਰਾਨੀ ਚੀਜ਼ਾ ਦਿਖਾਈਆਂ ਗਏ ਸੀ।
ਹਾਂਜੀ-ਹਾਂਜੀ ਪੁਰਾਨੀ ਚੀਜ਼ਾ ਬੌਤ ਦਿਖਾਈਆਂ ਉਦੇ ਚ ਬਨ ਓ ਨਾਲੇ ਪੰਜਾਬੀ ਫਿਲਮਾਂ ਕਲਚਰ ਵਿਖਾਂਦੇ ਆ ਨਾ ਵਦੀਆ।
ਹਾਂਜੀ-ਹਾਂਜੀ।
ਕਲਚਰ ਸ਼ੋਅ ਕਰਦੇ ਆ ਪੂਰਾ ਵਦੀਆ ਹੈਨਾ। ਤਾਂ ਕਿ ਪਤਾ ਲੱਗੇ ਵੀ ਅਪਣਾ ਕਲਚਰ ਹੈ ਨਹੀਂ ਤਾਂ ਅੱਜ-ਕੱਲ੍ਹ ਦੀ ਜਨਰੇਸ਼ਨ ਭੁੱਲ ਚੁੱਕੀ ਐ ਵੀ ਕਲਚਰ ਕਿਵੇਂ ਹੁੰਦਾ ਸੀ ਪਹਿਲਾਂ।
ਨਾ ਨਾ, ਅੱਜ-ਕੱਲ ਸਭ ਅੱਜ-ਕੱਲ੍ਹ ਬੱਚੇ ਅੱਜ-ਕੱਲ ਬੱਚਿਆਂ ਨੂੰ ਕੁਝ ਪਤਾ ਹੀ ਨਹੀਂ ਕਿ ਪਹਿਲੇ ਜਮਾਨੇ ਚ।
ਕੁਛ ਨੀ ਪਤਾ ਸਹੀ ਗੱਲ ਹੈ। ਗੁਰੂਆਂ ਬਾਰੇ ਨਹੀਂ ਪਤਾ ਕੀ -ਕੀ ਸ਼ਹਾਦਤ
ਗੁਰੂਆਂ ਬਾਰੇ ਨੀ ਪਤਾ ਔਰ ਉਹਨਾਂ ਨੂੰ ਕਈ ਹਾਂ ਉਸ ਸਭ ਕੁਛ ਨੀ ਮਤਲਬ ਅਸੀਂ ਬੱਚਿਆਂ ਨੂੰ ਕੀ ਕਹਿਣਾ ਕਈ ਵਾਰ ਸਾਨੂੰ ਵੀ ਨੀ ਕੋਈ ਚੀਜ਼ਾਂ ਪਤਾ ਹੁੰਦੀਆਂ।
ਮੈਨੂੰ ਵੀ ਨ ਪਤਾ ਹੁੰਦਾ ਕਈ ਵਾਰੀ ਹਾਂਜੀ, ਬਿਲਕੁਲ ਜੀ, ਬਿਲਕੁਲ।
ਕਈ ਵਾਰ ਕੋਈ ਚੀਜ਼ ਸਾਨੂੰ ਵੀ ਨਹੀਂ ਪਤਾ ਹੁੰਦੀ ਕਿ ਇਹ ਕਿੱਦਾਂ ਹੋਈ ਸੀ, ਕਿੱਦਾਂ ਨਹੀਂ ਹੋਈ ਸੀ। ਪਰ ਇੱਕ ਗੱਲ ਸਾਡਾ ਫਾਇਦਾ ਵੀ ਹੈ, ਦੇਖੋ ਫੋਨ ਵਗੈਰਾ ਹੋ ਗਏ ਨੇ, ਕਈ ਟੀ-ਵੀ ਹੋ ਗਏ ਨੇ, ਕਿ ਅਸੀਂ ਇਹ ਸਭ ਚੀਜ਼ਾਂ ਲਗਾ ਕੇ ਕਿ ਬੱਚਿਆਂ ਨੂੰ ਵੀ ਦਿਖਾ ਸਕਦੇ ਹਾਂ, ਔਰ ਖੁਦ ਵੀ ਸਿੱਖ ਸਕਦੇ ਹਾਂ, ਠੀਕ ਐ ਜੀ। ਵਗੈਰਾ ਆਂਦੀਆਂ ਨੇ।
ਹਾਂਜੀ-ਹਾਂਜੀ, ਜਿਵੇਂ ਆਪਣਾ ਉਹ ਹੋ ਗਿਆ ਨਾ ਚਾਰ ਸਾਹਿਬਜ਼ਾਦੇ ਹੋ ਗਈ ਜਾਂ ਮਤਲਬ ਗੁਰੂਆਂ ਦੇ ਬਾਰੇ ਉਹਨਾਂ ਦੇ ਰਿਲੇਟਿਡ ਜੋ ਫਿਲਮਾਂ ਬਣਾਂਦੇ ਐ ਉਹ ਵਧੀਆ ਹਨਾ ਪਤਾ ਲੱਗਦਾ ਬੱਚਿਆਂ ਨੂੰ ਦੇਖ ਕੀ-ਕੀ ਹੋਇਆ।
ਹਾਂਜੀ। ਅੱਜ-ਕੱਲ੍ਹ ਉਹ ਵਧੀਆ ਚੀਜ਼ ਆ ਗਈ ਦੇਖੋ ਮੋਬਾਇਲ ਵਿੱਚ ਵੀ ਅਸੀਂ ਬੱਚਿਆਂ ਨੂੰ ਦਿਖਾ ਸਕਦੇ ਹਾਂ, ਵੈਸੇ ਮੋਬਾਇਲ ਵਧੀਆ ਤੇ ਟੀ-ਵੀ ਚ ਅੱਜ-ਕੱਲ ਯੂਟੀਊਬ ਟੀ-ਵੀ ਚ ਵੀ ਆਣ ਲੱਗ ਗਏ ਨੇ।
ਹਾਂਜੀ-ਹਾਂਜੀ, ਸਾਰੀ ਜਗ੍ਹਾ ਅਵੇਲੇਬਲ ਐ ਪੂਰਾ, ਯੂਟਿਊਬ 'ਚ ਟੀ 'ਚ ਫੋਨ 'ਚ ਪੂਰਾ।
ਅਸੀਂ ਬੱਚਿਆਂ ਨੂੰ ਓ ਦਿਖਾ ਸਕਨੇ ਆਂ ਕਿ ਸਾਡੀ ਹਿਸਟਰੀ ਕੀ ਸੀ। ਸਿੱਖਾਂ ਦੀ ਹਿਸਟਰੀ ਕੀ ਸੀ ਹਾਂ, ਅਸੀਂ ਹਰ ਇੱਕ ਚੀਜ਼ ਦਿਖਾ ਸਕਦੇ ਆਂ, ਹਾਂ ਗੁਰੂਆਂ ਬਾਰੇ ਹਰ ਇੱਕ ਦੇਖੋ ਕਈ ਚੀਜ਼ਾਂ ਸਾਨੂੰ ਵੀ ਨਹੀ ਪਤੀ ਅਸੀਂ ਵੀ ਬੱਚਿਆਂ ਨੂੰ ਵੀ ਦਿਖਾਵਾਂਗੇ ਤੇ ਸਾਨੂੰ ਵੀ ਪਤਾ ਚਲੇਗੀ। ਕਿ ਬਈ ਇਹ ਇਹ ਚੀਜ਼ਾਂ ਹੋਈਆਂ ਨੇ ਸਾਡੇ ਨਾਲ।
ਹੁੰ, ਸਹੀ ਗੱਲ ਐ ਜੀ।
ਅੱਜ ਕੱਲ੍ਹ ਦੇਖੋ, ਬੰਦਿਆਂ ਨੂੰ ਕਈ ਬੰਦਿਆਂ ਨੂੰ ਟਾਈਮ ਹੀ ਨਹੀਂ ਐ ਕਈ ਬੰਦਿਆਂ ਨੂੰ ਕੁਛ ਪਤਾ ਹੀ ਨਹੀਂ ਕਿ ਸਾਡੇ ਗੁਰਬਆਂ ਨੇ ਕੀਤ ਤਾ ਕੀ ਐ।
ਹੁੰ, ਰਾਈਟ ਜੀ, ਬਿਲਕੁਲ ਜੀ ਰਾਈਟ।
ਦੇਖੋ ਬੱਚਿਆਂ ਨੂੰ ਇਹ ਵੀ ਪਤਾ ਹੋਣਾ ਬਹੁਤ ਜ਼ਰੂਰੀ ਐ।
ਨਹੀਂ ਤਾਂ ਦੇਖੋ, ਬਾਲੀਵੁੱਡ ਚ ਤਾ ਦੇਖੋ। ਕਿੰਨਾ ਵਲਗਰ ਐ ਨਾ, ਬੋਲੀਵੁੱਡ ਦੀ ਹਰ ਇੱਕ ਮੂਵੀ ਚ ਕਿੰਨੀ ਵਲਗੈਰਟੀ ਦਿਖਾਂਦੇ ਆ।
ਹਾਂਜੀ-ਹਾਂਜੀ, ਦੇਖੋ ਜਿੱਦਾਂ ਦੀ ਮ ਜਿੱਦਾਂ ਦਾ ਦੇਖਾਂਗੇ ਫਿਰ ਓਦਾਂ ਦਾ ਮਾਇੰਡ ਵੀ ਆਉਂਦਾ ਐ, ਇਸ ਕਰਕੇ ਬੱਚਿਆਂ ਨੂੰ ਬੈਟਰ ਦਿਖਾਓ ਖੁਦ ਵੀ ਬੈਟਰ ਦੇਖ
ਹੁੰ, ਸਹੀ ਗੱਲ ਐ ਜੀ ਬਿਲਕੁਲ।
ਅੱਛੀ-ਅੱਛੀ ਸਿੱਖਣ ਨੂੰ ਮਿਲੇਗੀ।
ਹੁੰ,
ਅਸੀਂ ਜਿੰਦਾ ਹੀ ਚੀਜ਼ਾਂ ਦੇਖਣੇ ਹਾਂ ਫੇਰ ਸਾਡਾ ਮਾਇੰਡ ਵੀ ਓਦਾਂ ਦਾ ਹੁੰਦਾ। ਇਸ ਕਰਕੇ ਬੈਟਰ ਐ ਅੱਛੀ ਚੀਜ਼ ਦੇਖੋ, ਅੱਛਾ ਮਾਈੰਡ ਹੋਏ, ਹਾਂ। ਹਾਂਜੀ।
ਏਜੁਕੇਟਿਡ ਕਰੇ ਵਧਆ ਹਾਂ।
ਅੱਜ ਕੱਲ੍ਹ ਕਾਫ਼ੀ ਚੀਜ਼ਾਂ ਨੇ, ਅੱਜ ਕੱਲ੍ਹ ਦੇਖੋ ਗੇਮਸ ਵਗੈਰਾ ਵੀ ਨੇ, ਅੱਜ ਕੱਲ੍ਹ ਬੱਚਿਆਂ ਨੂੰ ਵੈਸੇ ਵੀ ਦੇਖੋ। ਕਾਰ ਨਾ ਟੀ-ਵੀ ਦੇਖ ਕੇ ਕੁਛ ਨੇ ਨਾ ਕੁਛ ਅੱਜ ਕੱਲ੍ਹ ਬੱਚਿਆਂ ਨੂੰ ਸਿਰਫ ਫੋਨ ਚਾਹੀਦਾ।
ਸਹੀ ਗੱਲ ਆ, ਨਹੀਂ ਤਾਂ ਅੱਜ ਕੱਲ੍ਹ ਬੱਚੇ ਅਡਿਕਟ ਹੋ ਚੁੱਕੇ ਨੇ ਫੋਨ ਦੇ ਹੇਨਾ। ਕੁੱਝ ਗ਼ਲਤੀ ਮਾਂ ਪਿਓ ਦੀ ਵੀ ਐ, ਪੇਰੈਂਟਸ ਵੀ ਕਰ ਪੇਰੈਂਟਸ ਵੀ ਕਰਦੇ ਹਾਂ। ਹੁਣ ਕਈ ਵਾਰ ਬੱਚਾ ਰੋ ਰਿਹਾ ਹੁੰਦਾ ਫੋਨ ਫੜਾ ਦਿੰਦੇ ਐ, ਵੀ ਹਾਂ ਚਲੋ ਚੁਪ ਹੋਜੂਗਾ ਹਨ, ਉਹ ਚੀਜ਼ ਗ਼ਲਤ ਐ ਵੇਸੇ ਜਾਂ ਜੇ ਫੋਨ ਦੇਣਾ ਹੀ ਐ ਤਾਂ ਕੁੱਝ ਵਧੀਆ ਲਾ ਕੇ ਦੋ।
ਹਾਂ, ਦੇਖੋ ਵਧੀਆ ਲਗਾ ਕੇ ਦੋ, ਅੱਜ ਕੱਲ ਦੇ ਕੋ ਕਿਤਨੀ ਗੇਮਸ ਆਏ ਨੇ, ਕਿਤੇ ਟੋਇਜ ਆਏ ਨੇ ਅਲਗ-ਅਲਗ ਗੇਮਸ ਵਾਲੇ ਐਕਟੀਵਟੀ ਵਾਲੇ ਬਹੁਤ ਟੋਇਸ ਆਂਦੇ ਨੇ।
ਤਾਂ ਕਹਿਣਾ, ਸਹੀ ਗੱਲ ਐ ਬਿਲਕੁਲ।
ਗੇਮਸ ਇੰਚ ਪਾਓ, ਹਾਂ ਐਕਟੀਵਿਟੀ ਕਰਾਓ ਇੱਕ ਐਕਟਿਵ ਵੀ ਬੱਚਾ ਹੁੰਦਾ। ਉਸ ਤੋਂ ਬਾਅਦ ਬੱਚੇ ਦਾ ਮਾਇੰਡ ਵੀ ਬ੍ਰੇਨ-ਬ੍ਰੇਨ ਵੀ ਕੰਮ ਕਰਦਾ ਫੋਨ ਹੀ ਅੱਸੀ ਲਗਾ ਦਿੰਦੇ ਆ ਬੱਚਿਆਂ ਨੂੰ ਕਿ ਬਈ ਐਲੋ ਫੋਨ ਫੜ ਲੋ ਤੁਸੀਂ ਔਰ ਬੱਚੇ ਫੋਨ ਲੈ ਲੈਂਦੇ। ਉਸ ਤੋਂ ਬਾਅਦ ਉਹਨਾਂ ਨੂੰ ਅਗਰ ਅਸੀਂ ਵਾਜ਼ ਮਾਰ ਆਵਾਜ਼ ਮਾਰਨੇ ਆਂ ਤਾਂ ਉਹਨਾਂ ਨੂੰ ਆਵਾਜ਼ ਸੁਣਾਈ ਵੀ ਨੀ ਦਿੰਦੀ।
ਸਹੀ ਗੱਲ ਐ ਜੀ ਬਿਲਕੁਲ ਜੀ, ਬਿਲਕੁਲ।
ਠੀਕ ਐ, ਉਹ ਪੂਰਾ ਮਾਇਂਡ ਹੀ ਉਹਨਾਂ ਦਾ ਫੋਨ ਦੇ ਵਿੱਚ ਅਗਰ ਅਸੀਂ ਗੇਮ ਦੇ ਵਿੱਚ ਲਗਾਵਾਂਗੇ ਦੇਖੋ ਪਹਿਲਾਂ ਪੁਆਇੰਟ ਤਾਂ ਐ। ਕਿ ਦੋ ਟਾਈਮ ਤਾਂ ਬੱਚਿਆਂ ਨੂੰ, ਪੇਰੈਂਟਸ ਨੂੰ ਟਾਈਮ ਜ਼ਰੂਰ ਦੇਣਾ ਚਾਹੀਦਾ। ਅੱਜ, ਅੱਜ- ਕੱਲ੍ਹ ਪੇਰੈਂਟਸ ਬੱਚਿਆਂ ਨੂੰ ਟਾਈਮ ਨਹੀਂ ਦੇਦੇ।
ਟੈਮ ਦਿੰਦੇ ਹੀ ਨਹੀਂ ਐ ਬਿਲਕੁਲ ਵੀ, ਟੈਮ ਦੇਣਾ ਬਹੁਤ ਜ਼ਰੂਰੀ ਐ ਵੈਸੇ।
ਬਹੁਤ ਜ਼ਰੂਰੀ ਐ, ਬੱਚਿਆਂ ਨੂੰ ਟੈਮ ਦੇਣਾ। ਡੇਲੀ ਦਿਨ ਦੇ ਵਿੱਚ, ਇੱਕ- ਦੋ ਘੰਟੇ ਬੱਚਿਆਂ ਨੂੰ ਜ਼ਰੂਰ ਦਿਉ।
ਹਾਂ। ਮਤਲਬ ਕੁੱਝ ਐਜੂਕੇਟਿਡ ਵਾਲਾ, ਜਾਂ ਸਿੱਖਣ ਵਾਲਾ ਕੁੱਝ ਮਿਲੇ ਹਨਾ, ਵਧੀਆ।
ਬੱਚਿਆਂ ਨੂੰ ਗੇਮ ਸਿਖਾਓ, ਗੇਮ ਖੇਲ ਲੋ ਉਹਨਾਂ ਦੇ ਨਾਲ, ਹਾਂ ਉਹਨਾਂ ਦੇ ਨਾਲ ਸਟੋਰੀਆਂ ਕਰੋ, ਹਾਂ। ਉਹਨਾਂ ਨੂੰ ਸਟੋਰੀਆਂ ਦੱਸੋ, ਹਾਂ।
ਬੱਚਿਆਂ ਨੂੰ ਬੋਲੀ ਵਖਾਓ।
ਇਹ ਹੁੰਦਾ, ਅੱਜ-ਕੱਲ੍ਹ ਪੇਰੈਂਟਸ ਹੀ ਪਿੱਛੇ ਹੋ ਰਹੇ ਨੇ, ਹਾਂ।
ਹੋਰ ਥੋਡੀ ਕਿਹੜੀ ਹੈਗੀ ਏ, ਫੇਵਰੇਟ ਮੂਵੀ।
ਮੇਰੀ ਤਾਂ ਸਭ ਤੋਂ ਬੈਸਟ ਐ, ਰੱਬ ਦਾ ਰੇਡੀਓ, ਔਰ ਅਰਦਾਸ ਹਾਂਜੀ, ਔਰ ਅਰਦਾਸ।
ਠੀਕ ਹੈ ਜੀ, ਵਧੀਆ ਜੀ ਵਧੀਆ।
ਜਾਂ ਫਿਰ ਐਮੀ ਵਿਰਕ ਦੀ ਆਈ ਸੀ। ਚੱਲ ਮੇਰਾ ਪੁੱਤ ਅ, ਬਹੁਤ ਘੱਟ ਵਿੱਚ ਵੀ ਤੇ ਕੁਛ- ਕੁਛ ਦੇਖੀ ਹੋਈ ਹੈ, ਕੁਛ-ਕੁਛ ਨਹੀਂ।
ਹੂੰ, ਉਹ ਵੀ ਬੜੀ ਘੈਂਟ ਐ, ਚੱਲ ਮੇਰਾ ਪੁੱਤ ਵੀ ਚਾਰ ਪਾਟ ਆ ਗਏ ਹਨਾ ਉਹਦੇ ਵੀ।
ਅੱਛਾ- ਅੱਛਾ, ਚਲੋ ਕੋਈ ਨਹੀਂ ਵੀਰ ਜੀ। ਤੁਹਾਡੇ ਕਹਿਣ ਤੇ ਜ਼ਰੂਰ ਦੇਖਾਂਗੇ, ਠੀਕ ਐ ਜੀ, ਸਸ਼ ਰੀ ਕਾਲ ਜੀ।
ਬਾਏ-ਬਾਏ, ਸਸ਼ ਰੀ ਕਾਲ।